ਹੈਲੋ
ਸਤਿ ਸ੍ਰੀ ਅਕਾਲ ਪੈਣ ਜੀ, ਕਿੱਦਾਂ ਪੈਣ ਜੀ ਠੀਕ ਓ?
ਹਾਂਜੀ, ਪੈਣ ਜੀ ਵਧੀਆਂ ਤੁਸੀਂ ਸੁਣਾਓ?
ਵਧੀਆਂ ਪੈਣ ਜੀ ਵਧੀਆਂ ਹੋਰ ਕਰ ਪਰਿਵਾਰ ਸਾਰੇ ਕਿੱਦਾਂ ਵਧੀਆਂ ਨੇ
ਹਾਂਜੀ-ਹਾਂਜੀ, ਪੈਣ ਜੀ ਸਾਰੇ ਠੀਕ ਨੇ ਇੱਧਰ ਕਰ ਪਰਿਵਾਰ ਸਾਰੇ ਠੀਕ ਨੇ ਪੈਣ ਜੀ।
ਪੈਣ ਜੀ ਵਧੀਆਂ ਵੀਰ ਜੀ ਮਿਲੇ ਸੀਗੇ ਮੈਨੂੰ ਕਹਿੰਦੇ ਆ ਹਰਿਮੰਦਰ ਸਾਹਿਬ ਗਿਆ ਹੋਏ ਨੇ ਤੁਹਾਡੀ ਪੈਣ ਤਾਂ
ਹਾਂਜੀ, ਪੈਣ ਜੀ ਅਸੀਂ ਜਾ ਕੇ ਆਏ ਹਾਂ ਹਰਿਮੰਦਰ ਸਾਬ।
ਅੱਛਾ, ਪੈਣ ਜੀ ਬਸ ਕਰਕੇ ਗਿਆ ਸੀ ਕਹਿੰਦੇ ਹਨਾ ਕੱਠੇ ਜਾਣੇ
ਹਾਂਜੀ-ਹਾਂਜੀ, ਪੈਣ ਜੀ।
ਅੱਛਾ ਜੀ।
ਹਾਂਜੀ, ਹਾਂਜੀ, ਹਾਂਜੀ, ਪੈਣ ਜੀ ਬਹੁਤ ਵਧੀਆਂ ਦਰਸ਼ਨ ਹੋ ਗਏ।
ਕਿੰਨੇ ਦਿਨ ਲਾਏ ਪੈਣ ਜੀ ਫੇਰ
ਅਸੀਂ ਪੈਣ ਜੀ ਦੋ ਦਿਨ ਲਾ ਆਏ ਏ।
ਅੱਛਾ, ਦੋ ਮੈਨੂੰ ਵੀ ਦੱਸ ਦਿੰ ਪੈਣ ਜੀ ਮੈਂ ਵੀ ਨਾਲ਼ ਚਲੀ ਜਾਂਦੀ, ਮੇਰਾ ਤਾਂ ਬੜਾ ਮਨ ਸੀਗਾ ਜਾਣ ਦਾ।
ਪੈਣ ਜੀ ਬਸ ਦਿਮਾਗ ਚ ਈ ਨਿਕਲ਼ ਗਿਆ ਬਸ ਕਾਹਲੀ ਕਾਹਲੀ ਚ ਮੇਰੇ ਬ੍ਰਦਰ ਹੁਣਾਂ ਨੇ ਪ੍ਰੋਗਰਾਮ ਬਣਾ ਲਿਆ। ਉਹਨਾਂ ਨੇ ਉੱਥੋਂ ਬੱਸ ਕੀਤੀ ਸੀ, ਹਾਂਜੀ। ਸੋਰੀ ਪੈਣ ਜੀ ਜੇ ਹੂਨ ਬਸ ਮਾਇਡ ਚ ਹੀ ਨਿਕਲ਼ ਗਿਆ ਚੱਲ ਜੇ ਹੁਨ ਗਏ ਪੈਣ ਜੀ ਫ਼ੇਰ ਆਪਾਂ ਸਾਰੇ ਜਾਣੇੇ ਕੱਠੇ
ਆਹੋ ਪੈਣ ਜੀ ਪੈਣ ਜੀ ਕਿੱਥੇ ਥੋਨੂੰ ਯਾਦ ਹੁੰਦੀ ਆ ਜਾਨ ਵੇਲੇ ਓਦਾਂ ਈ ਪੈਣ ਜੀ ਯਾਦ ਹੋੰਦੇ ਆ ਪੈਣ ਜੀ ਆ ਜਾਓ ਮੇਰੇ ਸੂਟ ਸਿਆਉਂਦੇ ਸਿਆਉਂਦੇ ਪੈਣ ਜੀ ਮੇਰੇ ਥਰੈਡਿੰਗ ਕਰਦੋ ਪੈਣ ਜੀ
ਨਹੀਂ ਨਹੀਂ ਪੈਣ ਜੀ ਏਦਾਂ ਦੀ ਗੱਲ ਨੀ ਗੀ ਹੈਗੀ।
ਚਲੋ ਹੱਸਦੀਆਂ ਪੈਣ ਜੀ ਮੈਂ ਤਾਂ ਹੋਰ ਦੱਸੋ ਚਲੋ ਹੈਨਾ ਹੱਸੀਆਂ ਮੈ ਹੱਸੀਆਂ ਖੇਡੀਆਂ ਨੇ ਇਹ ਤਾਂ ਜਦੋਂ ਕਰਮਾਂ ਤੋਂ ਬਿਨਾਂ ਨਹੀਂ ਕਿਤੇ ਜਾ ਹੁੰਦਾ ਜੇ ਕਰਮਾਂ ਚ ਹੁੰਦਾ ਫ਼ੇਰ ਤਾਂ ਭੱਜੀ-ਭੱਜੀ ਜਾਂਦੀ ਮੈਂ ਵੀ ਜੇ ਦਾਨਾ ਪਾਨੀ ਨੀ ਭੈਣ ਜੀ ਫ਼ਿਰ ਮੈਂ ਨਹੀਂ ਜਾ ਸਕਦੀ ਹੈਨਾ
ਹਾਂਜੀ
ਹਾਂਜੀ ਹੋਰ ਦੱਸੋ ਕਿੱਥੇ-ਕਿੱਥੇ ਜਾਏ ਆਏ ਪੈਣ ਜੀ ਫਿਰ
ਪੈਣ ਜੀ ਅਸੀਂ ਸਾਰੇ ਈ ਗੁਰਦੁਆਰਾ ਸਾਹਿਬ ਦੇ ਵਿੱਚ ਮੱਥਾ ਟੇਕ ਕੇ ਆਏ ਆ ਸਾਰੇ ਕਿ ਕੀਤੀ ਘੁੰਮੇ ਆਏ ਪੈਣ ਜੀ ਹਾਂਜੀ, ਅਸੀਂ ਪੈਣ ਜੀ ਪਹਿਲਾਂ ਤਾਂ ਜਾਂਦੇ ਹੋਏ, ਸੁਲਤਾਨਪੁਰ ਲੋਧੀ ਰੁਕੇ
ਅੱਛਾ ਜੀ
ਉੱਥੇ ਹਾਂਜੀ ਵੇਈ ਨਦੀ ਦੇ ਕਿਨਾਰੇ ਤੇ ਗੁਰਦੁਆਰਾ ਸਾਹਿਬ ਆ ਅਸੀ ਉਹ ਦੇਖ ਖਿਆ, ਫਿਰ ਸਾਰੇ ਕਿਤੇ ਮੱਥੇ ਟੇਕੇ ਹਾਂਜੀ
ਹਾਂਜੀ, ਗੋਇੰਦਵਾਲ ਵੀ ਜਾ ਆੰਦੇ ਪੈਣ ਜੀ ਬੌਲੀ ਸਾਹਿਬ ਬਣਿਆ ਵਿਚ
ਹਾਂਜੀ ਹਾਂਜੀ ਪੈਣ ਜੀ, ਅਸੀਂ ਉੱਥੇ ਵੀ ਜਾ ਕੇ ਆਏ ਆ ਜਿੱਥੇ ਚੁਰਾਸੀ ਪੌੜੀਆਂ ਨੇ ਕਹਿੰਦੇ ਵੀ ਚੁਰਾਸੀ ਲੱਖ ਜੂਨ ਕੱਟੀ ਯਾੰਦੀ ਆ।
ਹਾਂਜੀ, ਮੈਂ ਵੀ ਜਾਣਾ ਉੱਥੇ ਤੇ ਪੈਣ ਜ ਮੈਨੂੰ ਤਾਂ ਆਪ ਟੈਨਸ਼ਨ ਪਈ ਪਈ ਆ ਬਹੁਤ ਵੀ ਕਿਵੇਂ ਜਾਵਾਂਗੀ ਸਾਰੇ ਤਾਂ ਇੰਨੇ ਵਰਤਾਂ ਤੇਆਰ ਲੰਗ ਗੇ ਨਿਹਾੜ ਲੰਗੇ।
ਹਾਂਜੀ ਪੈਣ ਜੀ।
ਕਰਮਾਂ ਤੋਂ ਬਿਨਾ
ਨਹੀਂ ਕੋਈ ਨਾ ਪੈਣਜੀ ਜੇ ਆਪਾਂ ਬਨਾ ਲਾਗੇ ਪ੍ਰੋਗਰਾਮ ਚਾਹੇ ਫਿਰ ਆਪਾਂ ਬਸ ਤੜਕੀ ਨਾਲ ਚਲੀ ਜਾਈਏ।
ਹਾਂਜੀ ਹਾਂਜੀ ਪੈਣ ਜੀ, ਜਾਣਾ ਉੱਥੇ ਤਾ ਪੈਣ ਜੀ ਜ਼ਰੂਰ ਨੀ
ਹਾਂਜੀ ਹਾਂਜੀ ਪੈਣ ਜੀ ਵਦੀਆ
ਜਾਏ ਆਉਦੇ ਪੈਣ ਜੀ।
ਹਾਂਜੀ ਪੈਣ ਜੀ, ਅਸੀਂ ਉੱਥੇ ਵੀ ਜਾ ਕੇ ਆਏ ਹਾਂ ਵਾਹਗਾ ਬਾਰਡਰ।
ਸਾਰੇ ਕਿਤੇ ਘੁੰਮ ਆਏ ਫਿਰ ਤਾਂ ਤੁਹਾਡਾ ਵਦੀਆ ਇਸ ਵਾਰ।
ਹਾਂਜੀ ਪੈਣ ਜੀ, ਤਰਨਤਾਰਨ ਸਾਹਿਬ ਹਰਮਿੰਦਰ ਸਾਹਿਬ। ਵੀ ਰਾਤ ਕੱਟੀ ਆ। ਹਾਂਜੀ ਤੇ ਨਹੀਂ ਦੋ ਰਾਤਾਂ ਅਸੀਂ ਹਰਿਮੰਦਰ ਸਾਹਿਬ ਹੀ ਕੱਟੀਆਂ ਨੇ ਮਤਲਬ ਘੁੰਮ ਕੇ ਫਿਰ ਅਸੀਂ ਹਰਿਮੰਦਰ ਸਾਹਿਬ ਈ ਆ ਜਾਂਦੇ ਸੀਗੇ ਅੰਮ੍ਰਿਤਸਰ ਈ, ਹਾਂਜੀ।
ਚੀ ਬਾਬਾ ਦੀਪ ਸਿੰਘ ਵੀ ਆਓਗੇ ਪੈਣ ਜੀ।
ਹਾਂਜੀ ਪੈਣ ਜੀ, ਬਾਬਾ ਦੀਪ ਸਿੰਘ ਦੀ ਵੀ ਜਾਏ ਆਏ ਸੀਗੇ ਹਾਂਜੀ ਤੇ ਚੁਪਹਿਰਾ ਸਾਹਿਬ ਕੱਟਿਆ
ਅੱਛਾ ਜੀ।
ਹਾਂਜੀ ਹਾਂਜੀ ਪੈਣ ਜੀ, ਹਾਂਜੀ
ਫਿਰ ਵਦੀਆ ਨਾ ਬਹੁਤ ਵਧੀਆ ਪੈਣ ਜੀ।
ਹਾਂਜੀ ਪੈਣ ਜੀ ਬਹੁਤ ਵਦੀਆ, ਹਾਂਜੀ ਦਰਸ਼ਨ ਮੇਲੇ ਹੁੰਦੇ ਆ ਹਾਂਜੀ। ਸਹੀ ਗੱਲ ਆ, ਭੈਣ ਜੀ।
ਬਹੁਤ ਜਿਹੀ ਲੱਗਦਾ ਭੈਣ ਜੀ, ਪਹਿਲਾਂ ਤਾਂ ਮੈਂ ਹਰੇਕ ਹੀ ਮੈਂ ਹਰ ਇੱਕ ਬਾਰ ਐਤਵਾਰ ਚਲੀ ਜਾਂਦੀ, ਹਰ ਇੱਕ ਬਾਰ ਐਤਵਾਰ ਚਲੀ ਮੈਂ ਮੈ ਤਾਂ ਲਗਾਤਾਰ ਜਾਂਦੀ ਰਹੀ ਸੀ, ਬਾਰ ਐਤਵਾਰ- ਬਾਰ ਐਤਵਾਰ ਦੇਖਲੋ, ਹੁਣ ਮੈਂ ਕਹਿਨੀ ਆ ਕਿੰਨੇ -ਕਿੰਨੇ ਮਹੀਨੇ ਲੰਘ ਜਾਂਦੇ ਆ, ਸੌ ਵਾਰ ਸਲਾਹ ਕਰਕੇ ਕਿੱਥੇ ਕਰਮਾ ਬਿਨਾ, ਬਣਦਾ ਭੈਣ ਜੀ
ਹਾਂਜੀ- ਹਾਂਜੀ ਜਦੋਂ ਪਰਮਾਤਮਾ ਬੁਲਾਉਦਾ ਭੈਣ ਜ ਜਦੀ
ਚੱਲ ਹੀ ਜਾਂਦਾ, ਪੈਸੇ ਦੀ ਗੱਲ ਹੈ ਜੀ। ਬਿਨਾਂ ਕਰਮਾ ਤੇ, ਕੁਛ ਨੀ ਭੈਣ ਜੀ। ਬਿਨਾਂ ਕਰਮਾਂ ਤੋਂ ਅਸੀਂ ਧਕੇ ਖਾਂਦੇ ਆ ਖਾਂਨੇ ਆ ਖੁਦ। ਵੈਸੇ ਪਿੰਡ ਚੱ ਨਈ ਜਾ ਹੁੰਦਾ, ਜਿਸ ਦਿਨ ਸੰਗਰਾਂਦ ਸੀ। ਇੰਨਾ ਮਤਲਬ ਕੇ ਪਿੰਡ ਚ ਵਿੱਚ ਨਈ ਜਾ ਹੋਇਆ, ਗੁਰਦੁਆਰਾ ਸਾਹਿਬ ਦੇਖ ਲਓ।
ਨਹੀਂ ਭੈਣ ਜੀ, ਅਸੀਂ ਤਾਂ ਅੱਜ ਆਏ- ਆਏ ਸੀਗੇ, ਅੱਜ ਸੰਗਰਾਂਦ ਤੇ ਮੱਥਾ ਟੇਕ ਕਿਆ ਹਾਂਜੀ, ਗੁਰਦੁਆਰਾ ਸਾਹਿਬ ਖੀਰ ਦਾ ਲੰਗਰ ਸੀਗਾ, ਕਹਿੰਦੇ ਹਾਂਜੀ ਸਾਉਣ ਚ ਕਹਿੰਦੇ, ਖੀਰ ਖਾਣੀ ਚੰਗੀ ਹੁੰਦੀ ਆ, ਅੱਜ ਫਿਰ ਗੁਰ ਗੁਰਦੁਆਰੇ ਦੀ ਸ਼ੁਰੂਆਤ, ਕਰਤੀ ਉਹਨਾਂ ਨੇ
ਅੱਜ ਮੈਂ ਭੈਣ ਜੀ, ਮੈਂ ਸੰਗਰਾਂਦ ਤੇ ਨਈ ਗਈ, ਮੈਂ ਖੀਰ ਖਾ ਲਈ ਸਾਡੇ ਫੁੱਲ ਸੀਗੇ, ਉੱਥੇ ਖੀਰ ਖਾ ਆਈ
ਅੱਛਾ ਭੈਣਜੀ ਹਾਂਜੀ, ਸਾਉਣ ਦੀ ਕਹਿੰਦੇ ਚੰਗੀ ਹੁੰਦੀ ਆ। ਹਾਂਜੀ
ਚੱਲ ਫਿਰ ਅੱਜ ਖੀਰ ਬਣੀ ਸੀਗੀ, ਤੇ ਫੁੱਲ ਸੀਗੇ ਬੇਬੇ ਦੇ ਮੇਰੀ ਮਾਸੀ ਅ ਮੇਰੇ ਅਹ ਭੂਆ ਦੀ ਨਨੰਦ ਦੇ ਮੈਂ ਨਨੰਦ ਦੀ ਸੱਸ ਸੀਂ, ਵੇਖ ਲੋ ਇੰਨੀ ਉਮਰ ਦੀ ਮੇਰੀ ਭੂਆ ਦੀ, ਨਨੰਦ ਦੀ ਸੱਸ, ਤਾਂ ਬਹੁਤ ਅੰਭਵਾਨ ਕੱਢਿਆ, ਉਹਨਾਂ ਦਾ
ਅੱਛਾ ਜੀ
ਬਹੁਤ ਵੱਡੀ ਉਮਰ ਦੀ ਹੋ ਕੇ, ਮਰੀ ਆ ਵਿਚਾਰੀ ਦੇਖ ਲਓ, ਔਰ ਅੱਜ ਉਹਨਾਂ ਨੇ ਫਿਰ ਕਹਿੰਦੇ ਉਹਨਾਂ ਕਹਿਦੇ ਮੇਰਾ ਪੋਤਾ ਨੂੰ ਮੁੱਕਿਆ ਹੋਇਆ ਨੌਜਵਾਨ, ਤਾਂ ਕਰਕੇ ਨੀ ਪੈਣ ਮੈਨੂੰ ਏਨਾਂ ਨੇ ਜਲੇਬੀਆਂ-ਜਲੂਬੀਆਂ ਦਿਤੀਆਂ ਸੀ। ਹਲੇੇ
ਅੱਛਾ ਜੀ।
ਹਾਂਜੀ, ਫਿਰ ਉਹਨਾ ਨੂੰ ਵੀ ਕਰਤਾ ਸੀਗਾ।
ਹਾਂਜੀ
ਹ ਹਾਂਜੀ, ਹੋਰ ਦੱਸੋ ਭੈਣ ਜੀ? ਫੇਰ ਵਧੀਆ ਰਿਹਾ ਤੋਡਾ ਸਫ਼ਰ ਤੇ ਠੀਕ ਰਹੇ ਤੁਸੀਂ?
ਹਾਂਜੀ-ਹਾਂਜੀ ਭੈਣ ਜੀ, ਬਸ ਥੋੜੀ ਥਕਾਵਟ ਹੋ ਜਾਂਦੀ ਆ ਥੋੜੇ ਜਿਹੇ ਪੈਰਾਂ ਦੀ ਸਵੇਲਇੰਗ ਆ ਗੀ ਸੀ, ਹੁਣ ਤਾਂ ਠੀਕ ਆ ਭੈਣ ਜੀ ਹਾਂਜੀ-ਹਾਂਜੀ ਭੈਣ ਜੀ
ਥਕਾਵਟ ਤਾਂ ਹੋਈ ਜਾਂਦੀ ਆ, ਹੁਣ ਸਰੀਰ ਵੀ ਨੀ ਪਹਿਲਾਂ ਜਿਹੇ
ਸਹੀ ਗੱਲ ਆ, ਹਾਂਜੀ ਭੈਣ ਜੀ
ਬੱਚੇ, ਨਾਲ ਗਏ ਸੀ
ਹਾਂਜੀ-ਹਾਂਜੀ ਭੈਣ ਜੀ, ਬੱਚੇ ਨਾਲ ਹੀ ਗਏ ਸੀਗੇ। ਛੁੱਟੀਆਂ ਚ ਕਿਤੇ ਜਾਇਆ ਨੀ ਗਿਆ ਹੈਗਾ, ਬਸ ਫਿਰ ਉਹ ਕਹਿੰਦੇ ਹਰਿਮੰਦਰ ਸਾਹਿਬ ਹੀ ਦਰਸ਼ਨ ਮੇਲੇ, ਕਰ ਆਉਂਨੇ ਆ
ਸਹੀ ਹੈ -ਸਹੀ ਹੈ ਨਾਲ ਤੁਹਾਡਾ ਤਾਂ ਵਧੀਆ, ਉਪਰਾਲਾ ਹੋ ਗਿਆ
ਹਾਂਜੀ-ਹਾਂਜੀ ਭੈਣ ਜੀ, ਹਾਂਜੀ-ਹਾਂਜੀ ਭੈਣ ਜੀ
ਹਾਂ ਹੁਣ ਤੁਸੀਂ ਦੱਸ ਤਾਂ, ਹੁਣ ਮੇਰੇ ਵੀ ਹੌਲ ਉੱਠ ਗਏ ਮੈਂ ਵੀ ਜਾਵਾਂ
ਹਾਂਜੀ ਭੈਣ ਜੀ, ਕੋਈ ਗੱਲ ਨਈ ਆਪਾਂ ਬਣਾ ਲਿਓ ਪ੍ਰੋਗਰਾਮ, ਆਪਾਂ ਫੇਰ ਚੱਲਾਂਗੇ
ਮੈਂ ਤਾਂ ਨੈਣਾ ਦੇਵੀ ਸੋਚਿਆ ਸੀ ਭੈਣ ਜੀ ਉੱਥੇ ਨੀ ਮੇਰੇ ਤੋਂ ਜਾ ਹੋਇਆ।
ਅੱਛਾ ਜੀ।
ਨੈਣਾਂ ਦੇਵੀ ਜਾਵਾਂਗੇ ਬਸ ਹੁਣ ਤਾਂ ਮੈਨੂੰ ਆਹ ਅਸੀਂ ਹਿਮਾਚਲ ਗਿਆ ਸੀ। ਉਥੇ ਮੈਰੇ ਏ ਹੈ ਵੀ ਚਲ- ਕਰਨ, ਅ ਘੁੰਮਣੀਆਂ ਚੜੀਆਂ ਮੇਰੇ ਅਹ ਸਿਰ ਨੂੰ ਨਾ। ਮੇਰਾ ਹੁਣ ਨੈਨਾ ਦੇਵੀ ਜਾਣ ਨੂੰ ਟੈਸ਼ਨ ਨੇ ਜੇ ਜਾਓ ਕਿਵੇਂ ਜਾਓ ਮੈਂ ਜਾਂਦੀ ਵੀ ਨੀ ਹੈਗੀ।
ਹਾਂਜੀ ਨਾ ਭੈਣ ਜੀ ਕੋਈ ਗੱਲ ਨੀ ਮੈਡੀਸਿਨ ਲੈ ਲਿਓ। ਨਾਲ ਤੁਸੀਂ ਕਹਿੰਦੇ ਹੁੰਦੇ ਵੀ ਅਸੀਂ ਮੈਡੀਸਨ ਲੈ
ਭੈਣ ਜੀ ਮੈਡੀਸ਼ਨ ਬਥੇਰੀ ਉੱਥੇ ਲਈ ਆ ਮੈਂ ਤਿੰਨ ਤਿੰਨ ਗੋਲੀਆਂ ਲੈ ਲਈਆਂ ਜਾਂਦੀ ਨੇ ਤਿੰਨ-ਤਿੰਨ ਆਉਂਦੀ ਨੇ। ਮੈਨੂੰ ਤਾਂ ਕੁੱਛ ਨਾ ਹੋਇਆ ਗੋਲੀਆਂ ਨਾਲ।
ਅੱਛਾ ਜੀ।
ਇਹ ਤਾਂ ਬੁਰੀ ਹਾਲਤ ਹੋ ਗਈ ਪਤਾ ਨੀ ਕਿਹੜਾ ਚੰਗਾ ਟਾਈਮ ਸੀ, ਜਦੋਂ ਮੈਂ ਉਦੋਂ ਡੇਰਾ ਸਾਹਿਬ ਜਾ ਆਏ ਈ। ਮੇਰਾ ਹੁਣ ਤਾਂ ਵੈਸੇ ਬਹੁਤ ਔਖਾ ਹੋ ਜਾਂਦਾ ਕਿਤੇ ਜਾਣ ਤੋਂ ਬਥੇਰਾ ਜੀ ਕਰਦਾ। ਉੱਥੇ ਜਾਣਾ ਪਰ ਹਰਿਮੰਦਰ। ਭੈਣ ਜੀ ਮੈਂ ਜਾਇ ਜਾਇਓ ਆਉਨੀ ਆ। ਉਹ ਸਿੱਧਾ-ਸਿੱਧਾ ਰਾਸਤਾ ਮੈਨੂੰ ਔਖਾ ਨੀ ਲੱਗਦਾ ਹੈਗਾ ਹੀ।
ਹਾਂਜੀ- ਹਾਂਜੀ, ਹਾਂਜੀ ਮੈਨੂੰ ਲਗਦਾ ਭੈਣਜੀ- ਤੁਹਾਨੂੰ ਆਪਰੇਸ਼ਨ ਤੋਂ ਬਾਅਦ ਇਹ ਪ੍ਰੋਬਲਮ ਆਉਣ ਲੱਗ ਗੀ।
ਹਾਂਜੀ-ਹਾਂਜੀ ਹਾਂ ਜਦੋਂ ਦੂਰ ਦੂਰਬੀਨ ਨਾ ਹੋਏ ਨੇ ਭੈਣ ਜੀ। ਹਾਂਜੀ, ਦੂਰਬੀਨ ਨਾਲ ਭੈਣ ਜੀ ਮੈਨੂੰ ਦਵਾਈ ਨੀ ਸੰਗਾਈ। ਸੀਗੀ ਜਦੋਂ ਤੁਸੀਂ ਮੇਰਾ ਪਤਾ ਲੈਣਾ ਆਂਦੇ ਸੀ ਹੋਸਪੀਨੇ, ਦਵਾਈ ਸੁਗਾਈ। ਸੀਗੀ ਮੈਨੂੰ ਦਵਾਈ ਸੰਘਾਤੀ ਮੈਨੂੰ ਉਹਨਾਂ ਨੇ ਆਕਸੀਜਨ ਜਿਦਾ
ਹਾਂਜੀ-ਹਾਂਜੀ ਭੈਣ ਜੀ।
ਸਾਹ ਲੈ ਲਿਆ ਉਹ ਹਰੇ ਜੇ ਰੰਗ ਦੀ ਦਵਾਈ ਸੀ ਵੱਡਾ ਸਾ ਟੀਕਾ ਜਿ ਉਸ ਸੰਘਾ ਤੀ ਪਾਈਪ ਵਿੱਚ ਦੀ ਮੈਨੂੰ।
ਓ ਤਾਂ ਮੁੋੜ ਕਿ ਮੈਨੂੰ ਮੈਂ ਕਹਿੰਦੀ ਆਂ ਇ ਮੋਟੀ ਮੈਂ ਹੋਣ ਲੱਗ ਗਈ। ਦਵਾਈ ਨਾਲੋ ਜੇ ਕਿਤੇ ਘੁੰਮਣ ਜਾਂਦੇ ਹਾਂ ਮੈਂ ਕਿਤੇ ਜਾ ਨਹੀਂ ਸਕਦੀ। ਪਹਾੜੀ ਏਰੀਏ ਦਾ ਖਾਸ ਕਰਕੇ ਮੇਰਾ ਜੀ ਘਬਰਾਉਣ ਲੱਗ ਜਾਂਦਾ ਜੇ ਨੇੜੇ ਵੀ ਕਈ ਵਾਰ ਜਾਣਾ ਸਿੱਧੇ ਰਸਤੇ ਵੀ ਹੋਏ ਗੱਡੀ ਚ ਬਹਿ ਕੇ ਉਹ ਵੀ ਸੋਚਣ ਲੱਗ ਜਾਈਏ ਵੀ ਪਹਾੜਾਂ 'ਚ ਮੰਨ ਕੇ ਚੱਲ ਪਹਾੜਾਂ 'ਚੋ।
ਹਾਂਜੀ-ਹਾਂਜੀ।
ਕੀ ਚੜਨ ਲੱਗ ਜਾਂਦੇ ਕਿਤਨਾ।
ਹਾਂਜੀ, ਭੈਣ ਜੀ।
ਹਾਂਜੀ, ਹਾਂ ਸੋਚ ਕੇ ਚੱਕਰ ਚੜਨ ਲੱਗ ਜਾਂਦੇ ਭੈਣ ਜੀ।
ਹਾਂਜੀ, ਨਹੀਂ ਮੈਂ ਕਿਹਾ ਤੁਸੀਂ ਤਾਂ ਸਾਰੇ ਕਿਤੇ ਜਾਏ ਆਉਂਦੇ ਸੀ ਤੁ ਤਾਂ ਹਰੇਕ ਸਾਲ ਘੁੰਮ ਕੇ ਆਉਂਦੇ ਸੀਗੇ ਹਾਂਜੀ।
ਭੈਣ ਜੀ, ਬਸਓਦਾ ਨੀ ਕਿਹੜਾ ਮਾੜਾ ਟੈਮ ਸੀ ਕਿਹੜੀ ਉਹ ਦਵਾਈ ਜ ਸੁੰਘਲੀ ਮੈਂ ਹਰ ਇੱਕ ਨੂੰ ਕਹਿਨੀ ਹੋ ਆ ਸੁੰਗਿਓ ਨਾ ਦਵਾਈ ਦੂਈ ਕਦੇ ਵੀ। ਪ੍ਰਰੇਸ਼ਨ ਦਾ ਟੀਕਾ ਹੀ ਲਵਾ ਲਓ ਕੁੱਛ ਨੀ ਹੁੰਦਾ।
ਹਾਂਜੀ, ਭੈਣ ਜੀ।
ਹਾਂਜੀ- ਹਾਂਜੀ ਭੈਣ ਜੀ, ਹੋਰ ਦੱਸੋ ਭੈਣ ਜੀ?
ਹਾਂਜੀ ਭੈਣ ਜੀ, ਤੁਸੀਂ ਹੁਣ ਹਿਮਾਚਲ 'ਚ ਭੈਣ ਜੀ ਤੁਸੀਂ ਸਨੈਪਸਲਾ ਜਾਂ ਤੁਸੀਂ ਮੈਰਿਜ 'ਤੇ ਜਾ ਕੇ ਆਏ ਸੀ।
ਹਾਂਜੀ-ਹਾਂਜੀ ਭੈਣ ਜੀ, ਹਿਮਾਚਲ 'ਚ ਅਸੀਂ ਵਿਆਹ ਸੀਗਾ। ਉੱਥੇ ਜਾ ਕੇ ਆਈ ਸੀਗੇ, ਮੇਰੇ ਹਸਬੈਂਡ। ਨੇ ਦੇ ਫਰੈਂਡ ਦਾ ਵਿਆਹ ਸੀਗਾ। ਮ ਦੋਸਤ ਦਾ, ਉਥੇ ਗਿਆ ਤਾਂ ਤਿੰਨ ਦਿਨ ਰੈਂਨ ਸੀਗੇ ਪੈਣ ਜੀ ਵੇ ਤੇ ਏਕ ਰਾਤ ਰੈ ਕੇ ਕਿ ਮੈਨੂੰ ਤਾਂ ਬਰਾਹਟ ਹੋਣ ਲੱਗ ਗਈ, ਮੈ ਤਾਂ ਕੈਂਨ ਲਗੀ ਕਰੇ ਵਾਪਿਸ ਮੁੜੋ ਹਾਂਜੀ-ਹਾਂਜੀ।
ਹਾਂਜੀ, ਨਈ ਪੈਨ ਜੀ ਪ੍ਰੋਗਰਾਮ ਵਧੀਆ ਨੀ ਸੀਗਾ-ਵਧੀਆ ਨੀ ਸੀਗਾ ਮੈਰਿਜ ਓਥੇ
ਠੀਕ ਸੀ ਬਸ ਪੈਨ ਜੀ ਓਹ ਤਾਂ ਓਥੇ ਤਾਂ ਜਿਵੇਂ ਆਪਣੇ ਜਗਰਾਤਾ ਵੀ ਭੋਰਾ ਵਧੀ ਇਹ ਹੁੰਦਾ ਨਾ ਤਾਂ ਇਹੋ ਜਿਹਾ ਵਿਹਾ ਸੀ। ਓ ਗੱਤੇ ਦੀਆਂ ਪਲੇਟਾਂ 'ਚ ਪਾ ਕੇ ਚੌਲ ਦੇ ਤੇ, ਪੂਰੀਆਂ ਦਿੱਤੀਆਂ ਚਨੇ ਦੇ ਤੇ ਦਾਲ ਛੋਲਿਆਂ ਦੀ ਓਥੇ ਸਾਡੇ ਹੋਗੀ ਖਾ-ਖਾ ਕਪੈਨ ਜੀ
ਅੱਛਾ ਪੈਨ ਜੀ, ਫਿਰ ਤਾਂ ਪੈਨਜੀ। ਪੰਜਾਬ ਸਟੇਟ ਦੀ ਮੈਰਿਜ ਤਾਂ ਵਧੀਆ ਹੁੰਦੀ ਆ ਹੈਨਾ।
ਹਾਂਜੀ-ਹਾਂਜੀ, ਆਪਣੇ ਵਧੀਆ ਨੇ ਹੁਣ ਮੁਸਲਿਮ ਦੇਖਦੇ ਹਾਂ ਆਪਾਂ ਦੇਖ ਓਰੇ ਵੀ ਮੁਸਲਿਮਾ ਫੇਰ-ਫੇਰ ਓਥੇ ਵੀ ਕੈਹਾ ਸੀੇ ਵਿਆਹ ਹੁੰਦੇ ਆ ਤੇ ਫਿਰ ਓਨਾਂ ਆਪਣੇ ਵਰਗਾ ਵਿਆਹ ਹੁੰਦਾ ਨੀ ਆਪਣਾ ਪੰਜਾਬੀ ਕਲਚਰ ਈ ਵਧੀਆ ਸਾਰਾ ਸਾਰਿਆਂ ਨਾਲੋਂ
ਹਾਂਜੀ ਪੈਨ ਜੀ।
ਮੈਂ ਵੀ ਹੁਣ ਦੇਖੂਗੀ ਪੈਨ ਜੀ ਜਾਊਂਗੀ ਓਥੇ ਹਾਂ ਆਹਾ, ਕੱਲ ਜਾਵਾਂਗੇ। ਮੱਥਾ ਟੇਕ ਕੇ ਆਵਾਂਗੇ, ਚਲ ਚਲੀਏ ਤੁਸੀਂ ਵੀ
ਤੁਸੀਂ ਬਣਾ ਲਿਓ ਆਪਾਂ ਸਾਰੇ ਹਾਂਜੀ ਪ੍ਰੋਗਰਾਮ ਬਣਾ ਲਾਂਗੇ ਸਾਰੀਆਂ ਫਰੈਂਡਸ
ਹਾਂਜੀ ਕੱਠਿਆਂ ਦਾ ਵਧੀਆਂ ਲੱਗਦਾ ਕੱਠੀਆਂ ਦਾ ਹਾਂਜੀ ਵਧੀਆਂ ਲੱਗਦਾ ਕੱਲੇ ਕੱਲੇ
ਹਾਂਜੀ ਪੈਨ ਜੀ ਮੈਂ ਤਾਂ ਆਪ ਪੇਕਿਆਂ ਵੱਲੋਂ ਹੀ ਸੀਗੀ ਮਤਲਬ ਰਿਸ਼ਤੇਦਾਰਾਂ ਨਾਲ਼ ਈ ਗਈ ਸੀਗੀ ਫ਼ੇਰ ਵੀ ਸਹੇਲੀਆਂ ਜਦ ਕੱਠ ਠੀਆਂ ਹੋ ਕੇ ਜਾਂਦੀਆਂ ਨੇ, ਓ ਲੱਗ ਹੀ ਹੁੰਦਾ ਹਾਂਜੀ-ਹਾਂਜੀ-ਹਾਂਜੀ ਪੈਨ ਜੀ।
ਕੋਈ ਨੀ ਜਾਏ ਆਵਾਂਗੇ ਪੈਨ ਜੀ ਹੈਨਾ ਜਿਵੇਂ ਵੀ ਹੋਯਾ
ਹਾਂਜੀ-ਹਾਂਜੀ-ਹਾਂਜੀ, ਸਈ ਗੱਲ ਆ ਹਾਂਜੀ-ਹਾਂਜੀ-ਹਾਂਜੀ। ਏ ਤਾਂ ਹੈਂ ਪੈਨ ਜੀ।
ਬੱਚੇ ਵੀ ਗਏ ਵਧੀਆਂ ਰੈ ਗਏ ਪੈਨ ਜੀ ਆ ਕੇ।
ਹਾਂਜੀ-ਹਾਂਜੀ ਪੈਨ ਜੀ ਬੋਤ ਵਧੀਆਂ ਠੀਕ ਰਏ ਨੇ ਬੱਚੇ।
ਚਲੋ ਵਧੀਆਂ ਜੀ ਵਧੀਆਂ ਠੀਕ ਈ ਚਾਈਦੇ ਨੇ ਹੈਨਾ ਪੈਨ ਜੀ।
ਹਾਂਜੀ-ਹਾਂਜੀ ਪੈਣ ਜੀ‌‌।
ਚਲੋ ਦੇਖ ਲੋ ਪੈਣ ਜੀ ਜੇ ਤੁਸੀਂ ਕਰਨਾ ਕੁਛ ਕਰ ਲਓ ਮੈਂ ਵੀ ਥੋੜ੍ਹਾ ਬਿਜ਼ੀ ਓ ਸੀਗੀ ਤੁਸੀਂ ਵੀ ਬਿਜ਼ੀ ਟੈਮ ਮੈਨੂੰ ਫ਼ੋਨ ਲਾਇਆ ਪੈਣ ਜੀ।
ਨਾ ਕੋਈ ਗੱਲ ਨੀ ਪੈਣ ਜੀ ਮੈਂ ਕੈਆ ਸੀ ਮੈਂ ਪੈਣ ਜੀ ਨਾਲ ਦੁੱਖ-ਸੁੱਖ ਕਰ ਲਾਂ ਹਾਂਜੀ-ਹਾਂਜੀ ਚਲੋ ਠੀਕ ਆ ਪੈਣ ਜੀ ਹਾਸ਼ੀ ਕਾਲ ਜੀ।